ਸਾਰੀ
ਸਤਿ ਸ੍ਰੀ ਅਕਾਲ ਹੋਰ ਠੀਕ ਹੋ।
ਹਾਂਜੀ, ਹਾਂਜੀ ਵਧੀਆ ਤੁਸੀਂ ਸੁਣਾਓ?
ਜਾਂ ਹੋਰ ਕੀ ਕਰਦੇ?
ਬਸ ਕੁਛ ਨਹੀਂ ਸੌਣ ਦੀ ਤਿਆਰੀ ਕਰਨ ਲੱਗੇ ਸੀ, ਫਿਰ ਸਵੇਰੇ ਜਲਦੀ ਉੱਠਣਾ ਆਉਂਦਾ ਨਾ।
ਹ ਹਾਂਜੀ ਬਿਲਕੁਲ ਸ ਸਹੀ ਗੱਲ ਹੋਰ ਰੋਟੀ ਖਾ
ਹਾਂ ਹਾਂਜੀ ਰੋਟੀ ਖਾ ਲਈ ਬਸ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵ ਬਸ ਸਵੇਰੇ ਜਲਦੀ ਉੱਠਦੇ ਆਾ ਤੁਹਾਨੂੰ ਪਤਾ ਹ ਸਵੇਰੇ ਜਲਦੀ ਉੱਠਣ ਨਾਲ ਫੇਰ ਫਾਇਦੇ ਕਿੰਨੇ ਹੁੰਦੇ ਨੇ
ਬਿਲਕੁਲ ਸਹੀ ਗੱਲ ਹੈ। ਦੇਖੋ ਜਲਦੀ ਤੇ ਉੱਠਣਾ ਚਾਹੀਦਾ ਹੀ ਹੈ ਬੰਦੇ ਨੂੰ ਕੰਮ ਹੋਵੇ ਜਾਂ ਨਾ ਹੋਵੇ
ਹਾਂਜੀ' ਹਾਂਜੀ-ਹਾਂਜੀ ਸਵੇਰੇ ਜਲਦੀ ਉਠ ਉਠਣ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਜੇ ਨਾਲੇ ਬੰਦੇ ਦਿ ਨੂੰ ਤਣਾਅ ਕੱਟਦਾ ਏ ਦਿਨ ਭਰ ਲਈ ਸਾਨੂੰ ਊਰਜਾ ਮਿਲਦੀ ਏ ਕਿ ਨਹੀਂ ਪਤਾ ਕੀ ਹੁੰਦਾ ਹੈ। ਸਵੇਰੇ ਹੁੰਦਾ ਸ਼ਾਂਤ ਵ
ਨਾ ਬਿਲਕੁਲ ਬਿਲਕੁਲ ਸਕੂਲ ਕੰਮ ਕੁਮ ਕਰੋ ਇਕਦਮ ਵਧੀਆ ਹੁੰਦਾ ਏ ਸ਼ਾਂਤ ਮਨ ਹੁੰਦਾ ਹੈ। ਆਰਾਮ ਨਾਲ ਕੰਮ ਕਰੇ ਬੰਦਾ ਔਰ ਜਲਦੀ ਵੀ ਕੰਮ ਹੁੰਦਾ ਇਹ ਵੀ ਨੀ ਹੈ ਕਿ ਬਈ ਸਾਡਾ ਇੰਨਾ ਕੰਮ ਰਹਿ ਗਿਆ, ਰਹਿ ਗਿਆ ਹੈ।
ਜੀ' ਹੋਰ ਦਿਨ ਭਰ ਦੇ ਕੰਮਾਂ ਦੀ ਅਸੀ ਪਹਿਲੇ ਹੀ ਹਾਂਜੀ-ਹਾਂਜੀ
ਉਹੀ ਨਾ ਬਿਲਕੁਲ ਸਹੀ ਗੱਲ ਇੱਕ ਤੇ ਪਹਿਲੇ ਉੱਠ ਕੇ ਸੈਰ ਕਰੋ ਸਵੇਰੇ ਹਨਾ ਗਰਮ ਪਾਣੀ ਪੀਓ, ਸੈਰ ਕਰੋ ਇਹਦੇ ਨਾਲ ਇੰਨੇ ਫਾਇਦੇ ਨੇ
ਹਾਂ' ਨਾਲੇ ਪਤਾ ਕੀ ਹੈ ਸਵੇਰੇ ਉੱਠਾਂਗੇ ਸ਼ਾਂਤ ਵਾਤਾਵਰਨ ਹੋਏਗਾ ਜੋ ਅਸੀਂ ਕੰਮ ਦੀ ਯੋਜਨਾ ਬਣਾਉਣੀ ਹੈ ਕਿ ਅਸੀਂ ਕਿਵੇਂ ਸਾਰਾ ਦਿਨ ਕੰਮ ਕਰਨਾ ਹੈ। ਉਹ ਸਾਨੂੰ ਆਸਾਨ ਹੋ ਜਾਂਦਾ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇੱਕ ਤੇ ਵਿਟਾਮਿਨ ਕੀ ਮਿਲਦਾ ਹੈ। ਸਭ ਤੋਂ ਵੱਡੀ ਗੱਲ ਹੈਗੀਏ ਸਾਨੂੰ ਮਾਨਸਿਕ ਸ਼ਾਂਤੀ ਬੜੀ ਮਿਲਦੀ ਹੈ। ਜਿਹੜਾ ਸਵੇਰ ਦਾ ਸ਼ਾਂਤ ਮਾਹੌਲ ਹੁੰਦਾ ਨਾ' ਉਹਦੇ ਮਾਨਸਿਕ ਤਣਾਅ ਨੂੰ ਨਾ ਬੜਾ ਹੀ ਘਟਾਉਂਦਾ ਵ ਤੇ' ਦਿਮਾਗ ਨੂੰ ਮਿਲਦੀ ਹੈ ਸ਼ਾਂਤੀ। ਇਸ ਕਰਕੇ ਸਵੇਰੇ ਉੱਠ ਉੱਠਣ ਦਾ ਤੇ ਜਿਹੜਾ' ਫਾਇਦੇ ਨੇ ਨਾ ਬੜਾ ਹੀ ਲਾਭ ਐ ਹਾਂਜੀ। ਹੋਰ ਸਵੇਰੇ ਪਤਾ ਕੀ ਹੈ ਸਵੇਰੇ ਕਸਰਤ ਲਈ ਵੀ ਸਾਨੂੰ ਸਮਾਂ ਮਿਲ ਜਾਂਦਾ ਹੈ। ਜਲਦੀ ਉੱਠਾਂਗੇ ਠੀਕ ਏ' ਹੁਣ ਦੇਖੋ ਅੱਜ ਕੱਲ ਕਲਯੁਗ ਹੈ ਕੌਣ ਉੱਠਦਾ ਜੇ ਅੱਧੇ ਬੰਦੇ ਸੁੱਤੇ ਰਹਿ ਜਾਂਦੇ ਨੇ
ਨਾਲ ਹੀ ਕਸਰਤ ਕਰੇ ਸਾਡੇ ਨੇ
ਹੋਰ ਯੋਗਾ ਚੱਲ ਜੇ, ਸੈਰ ਚੱਲ ਜੇ, ਕਸਰਤ ਕਰ ਲੇ। ਪਤਾ ਹੈ ਕਿੰਨਾ ਸਮਾਂ ਹੁੰਦਾ ਹੈ ਜੋ ਸਮਾਂ ਅਸੀਂ ਸੋਣ ਵਿੱਚ ਵਿਅਰਥ ਕਰ ਦਿੰਦੇ ਹਾਂ ਉਹ ਸਮਾਂ ਅਸੀਂ ਸਿਹਤ ਬਣਾਉਣ ਵਿੱਚ, ਸਿਹਤ ਨੂੰ ਸੁਧਾਰਨ ਚ ਨਹੀਂ ਕਰ ਸਕਦੇ
ਬਿਲਕੁਲ ਸਹੀ ਗੱਲ ਐ ਔਰ ਇਕ ਦਮ ਹੈਲਦੀ ਲਾਈਫ ਰਹਿੰਦੀ ਹੈ।
ਓਹੀ ਤੇ ਔਰ ਮੈਂ ਕਹਿਨੀ ਹਾਂਜੀ।
ਦੇਖੋ ਔਰਤ ਜਿੱਦਾਂ ਖੋਜਾਂ ਮੁਤਾਬਕ ਜਲਦੀ ਉੱਠਣ ਵਾਲੇ ਲੋਕ ਲੋਕ ਜ਼ਿਆਦਾ ਖੁਸ਼ ਤੇ ਸਿਹਤਮੰਦ ਰਹਿੰਦੇ ਨੇ
ਉਹ ਤੇ ਹੈ ਹੀ ਏ ਪਤਾ ਕੀ ਜਿੰਨੀ ਜਲਦੀ ਅਸੀਂ ਉੱਠਾਂਗੇ ਆਪਣੇ ਕੰਮ ਜਲਦੀ ਨਿਬੇੜਾਂਗੇ ਉਨੇ ਅਸੀਂ ਸਵਸਥ ਰਹਾਂਗੇ, ਖ਼ੁਸ਼ ਰਹਾਂਗੇ ਸਾਡੀ ਜ਼ਿੰਦਗੀ ਵੀ ਖੁਸ਼ਹਾਲ ਰਹੇਗੀ। ਦੇਖੋ ਪਰਿਵਾਰ ਦੇ ਜਿਹੜੇ ਵਡ ਵਡੇਰੇ ਜਿਹੜੇ ਸਾਡੇ ਲੋਕੀ ਹੈਗੇ ਨੇ ਸਾਡੇ ਮਾਂ ਪਿਓ, ਨੇ ਸੱਸ ਸਹਰਾ ਨੇ, ਉਹ ਵੀ ਇਹੀ ਚਾਹੁੰਦੇ ਨੇ ਕਿ ਜਲਦੀ ਉੱਠਣ ਉਹਨਾਂ ਨੂੰ ਵੀ ਵੇਖ ਕੇ ਸਾਨੂੰ ਬਈ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਸਾਨੂੰ ਵੇਖ ਕੇ ਕਿ ਚਲੋ ਸਾਡੇ ਬੱਚੇ ਜਲਦੀ ਉੱਠ ਰਹੇ ਨੇ ਆਪਣੇ ਵਸਤੇ ਟਾਈਮ ਕਢ ਰਹੇ ਨੇ ਪਤਾ ਕੀ ਸਵੇਰੇ ਉੱਠੋ ਪਾਠ ਪੂਜਾ ਕਰੋ, ਆਪਣੇ ਬੱਚਿਆਂ ਨੂੰ ਸਿਖਾਓ, ਗੁਰਦੁਆਰੇ ਲੈ ਕੇ ਜਾਓ, ਬੜੇ ਫਾਇਦੇ ਨੇ ਸਵੇਰੇ ਉੱਠਣ ਦੇ
ਔਰ ਦੇਖੋ ਜਿੱਦਾਂ ਐਗਜਾਮ ਟਾਈਮ ਹੁੰਦਾ ਹੈ ਤੇ ਨਾਲ ਹੀ ਬੰਦੇ ਨੂੰ ਸਵੇਰੇ ਉੱਠਣਾ ਚਾਹੀਦਾ ਅੰਮ੍ਰਿਤ ਵੇਲੇ ਉੱਠ ਕੇ ਪਹਿਲੇ ਬੰਦਾ ਪਾਠ ਕਰੇ, ਨਾਏ ਉਸ ਤੋਂ ਬਾਅਦ ਨਾਲ ਹੀ ਪੜ੍ਹਨ ਬਹਿਜੇ ਔਰ ਉਸ ਟਾਈਮ ਤੇ ਪੜ੍ਹਿਆ ਹਮੇਸ਼ਾ ਯਾਦ ਰਹਿੰਦਾ ਹੈ ਜਿੱਦਾਂ ਇਗਜ਼ਾਮ ਟਾਈਮ ਹੋਣ ਤੇ।
ਉਹ ਤੇ ਹੈ ਹੀ।
ਔਰ ਨਾਸ਼ਤਾ ਵੀ ਟਾਈਮ ਸਿਰ ਕੀਤਾ ਜਾਂਦਾ ਏ। ਜਿੱਦਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਤੇ ਉਹੀ ਤੇ ਬਾਰਾਂ ਵੱਜ ਜਾਂਦੇ ਨੇ ਨਾਸ਼ਤਾ ਕਰਦੇ ਹੀ ਉੱਠਣਗੇ ਜਿਸ ਟਾਈਮ ਉਸ ਤੋਂ ਬਾਅਦ ਭੁੱਖ ਥੋੜੀ ਲੱਗਦੀ ਏ।
ਐਹ ਤੇ ਸਾਡੇ ਸਰੀਰ ਨੂੰ ਨੁਕਸਾਨ ਹੀ ਪਹੁੰਚਾ ਰਿਹਾ ਹੈ ਨਾ ਅਸੀਂ ਅਗਰ ਅ ਬਾਰਾਂ ਵਜੇ ਨਾਸ਼ਤਾ ਕਰ ਰਹੇ ਹਾਂ। ਤੇ ਰੋਟੀ ਦੁਪਹਿਰ ਦੀ ਚਾਰ ਵਜੇ ਖਾ ਰਹੇ ਹ। ਤੇ ਕੋਈ ਡਿਸਿਪਲਿਨ ਤੇ ਨਹੀਂ ਹੈ ਨਾ ਲੇਟ ਉੱਠਾਂਗੇ ਅਸੀਂ ਆਪਣੇ ਜ਼ਿੰਦਗੀ ਚ ਜੀਵਨ ਵਿੱਚ ਡਿਸੀਪਲੀਨ ਅਸੀਂ ਲਾਗੂ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਚ।
ਬਿਲਕੁਲ ਸਹੀ ਗੱਲ ਏ।
ਹਾਂਜੀ ਇਸ ਕਰਕੇ ਹਰ ਇੱਕ ਬੰਦੇ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਵੇ ਔਰ ਕ ਕਸਰਤ ਕਰਨੀ ਚਾਹੀਦੀ ਹੈ ਵਿਟਾਮਿਨ ਡੀ ਭਰਪੂਰ ਮਾਤਰਾ ਚ ਮਿਲਦਾ ਤੁਸੀਂ ਉੱਠਣਾ ਹੀ ਦੁਪਹਿਰੇ ਵੇ ਤੇ ਜਿਹੜਾ ਸਵੇਰ ਦੀ ਸੂਰਜ ਦੀ ਕਿਰਨਾਂ ਨੇ ਤੁਹਾਨੂੰ ਮਿਲਣੀਆਂ ਹੀ ਨਹੀਂ ਤੇ ਤੁਹਾਨੂੰ ਵਿਟਾਮਿਨ ਡੀ ਕਿੱਥੋਂ ਮਿਲਣਾ ਫਿਰ। ਉਹੀ ਤੇ ਫੇਰ ਅਸੀਂ ਡਾਕਟਰਾਂ ਕੋਲ ਜਾਣੇ ਹਾਂ ਵਿਟਾਮਿਨ ਡੀ ਦੀ ਗੋਲੀਆਂ ਲੈਣੇ ਹਾਂ ਸਿਰਪ ਪੀਣੇ ਆ ਉਹੀ ਨਾ ਹਾਂਜੀ।
ਔਰ ਅੱਜ ਕੱਲ੍ਹ ਤੇ ਤੁਹਾਨੂੰ ਪਤਾ ਵਿਟਾਮਿਨ ਡੀ ਤੇ ਵਿਟਾਮਿਨ ਬੀ ਟਵੈਲ ਦੀ ਕਮੀ ਹਰ ਕਿਸੇ ਚ ਏ।
ਮੈਂ ਤੇ ਕਹਿ ਰਹੀ ਹਾਂ ਜਿਹੜੇ ਵਿਟਾਮਿਨ ਡੀ ਵੀ ਟਵੈਲ ਦੀ ਕਮੀ ਹੈ ਲੋਕੀ ਚੱਲ ਕਿਥੇ ਪਾ ਰਹੇ ਨੇ ਸਰੀਰ ਕਮਜ਼ੋਰ ਹੀ ਇੰਨੀ ਆਉਂਦੀ ਪਈ ਉਹਨਾਂ ਦੀ ਕਮੀ ਦੇ ਕਾਰਨ। ਨਾ ਉਹ ਚੱਲ ਪਾਦੇ ਨੇ ਨਾ ਕੁਛ ਹੁੰਦਾ ਹੈ ਸਰੀਰ ਵਿੱਚ ਸਾਡੇ ਬੜਾ ਨੁਕਸਾਨ ਹੁੰਦਾ ਹੈ।
ਤਨੂੰ ਓਦਾਂ ਹੀ ਥਕਾਵਟ ਰਹਿੰਦੀ ਹੈ ਦੇਖੋ
ਹਾਂਜੀ ਔਰ ਪਤਾ ਕੀ ਹੈ।
ਆ ਉਹਵੇ
ਹਾਂਜੀ। ਤੇ ਕੀ ਹੈ ਅਸੀਂ ਕੋਈ ਅੱਛਾ ਹੈ ਸਾਡਾ ਕੋਈ ਜੀਵਨ ਜੀਣ ਦਾ ਕੋਈ ਅੱਛਾ ਥੋੜ੍ਹਾ ਹੋਏ ਕਿ। ਹਾਂ ਬਈ ਅਸੀਂ ਲੇਟ ਉੱਠ ਰਹੇ ਹਾਂ ਲੇਟ ਸਾਰੇ ਕੰਮ ਕਰ ਰਹੇ ਹਾਂ, ਅਸੀਂ ਜ਼ਿੰਦਗੀ ਚ ਕਿੰਨੀ ਪਿੱਛੇ ਜਾ ਰਹੇ ਹਾਂ, ਜਿੰਨਾ ਅਸੀਂ ਜਲਦੀ ਉੱਠਾਂਗੇ, ਉਂਨੀ ਜਲਦੀ ਅਸੀਂ ਆਪਣੇ ਕੰਮ ਨਿ- ਟਾਵਾਂਗੇ, ਅਸੀਂ ਜੋ ਕਰਾਂਗੇ, ਉਹੀ ਅਸੀਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ, ਇਸ ਕਰਕੇ ਕੇ, ਸਭ ਤੋਂ ਪਹਿਲੇ ਮਾਂ ਪਿਓ ਨੂੰ, ਆਪਣੇ ਜੀਵਨ ਵਿੱਚ ਇਹ ਅਪਨਾਣਾ ਚਾਹੀਦਾ ਵੇ ਕਿ, ਅਸੀਂ ਪਹਿਲੇ ਸਵੇਰੇ ਜਲਦੀ ਉਠ ਉੱਠੀਏ, ਔਰ ਬੱਚਿਆਂ ਨੂੰ ਵੀ ਜਲਦੀ ਉਠਾਈਏ। ਰੱਬ ਦਾ ਨਾਮ, ਆਪ ਵੀ ਜਪੀਏ ਤੇ ਬੱਚਿਆਂ ਨੂੰ ਵੀ ਜਪਾਈਂਏ।
ਬੱਚਿਆਂ ਨੂੰ ਵੀ ਜਪਾਈਏ, ਬਿਲਕੁਲ ਸਹੀ ਗੱਲ ਏ, ਬਿਲਕੁਲ, ਹਾਂਜੀ। ਔਰ ਅੰਮ੍ਰਿਤ ਵੇਲਾ ਤੇ ਵੈਸੇ ਹੀ ਸਾਰੇ ਕਹਿੰਦੇ ਨੇ, ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਚਾਹੀਦਾ ਹੈ।
ਕਹਿੰਦੇ, ਅੰਮ੍ਰਿਤ ਵੇਲਾ ਜਿਹਨੇ ਸੰਭਾਲ ਲਿਆ ਤੇ ਉਹ ਐ ਜਿਹੜੇ, ਕਲਜੁਗ ਵਿੱਚ ਜਿਹੜੀ ਨ ਨੈਗੇਟਿਵ ਚੀਜ਼ਾਂ ਸਾਡੇ ਆਸ- ਪਾਸ ਨੇ, ਉਹਨਾਂ ਤੋਂ ਦੂਰ ਹੋ ਜਾਂਦਾ।
ਉਹ, ਰੱਬ ਦੇ ਨੇੜੇ ਲੱਗ ਜਾਂਦਾ, ਹਾਂਜੀ।
ਸਹੀ ਗੱਲ ਏ, ਫੇਰ ਕੁਛ ਦੀਨ- ਦੁਨੀਆਂ ਦਾ ਵੀ ਨਹੀਂ ਪਤਾ ਹੁੰਦਾ, ਬੰਦਾ ਸਵੇਰੇ ਉੱਠੇ ਨਾ ਕਿਸੇ ਤੋਂ ਮਤਲਬ, ਕਿਸੇ ਨੂੰ ਕਿਸੇ ਤੋਂ ਕੋਈ ਮਤਲਬ ਨੀ ਹੁੰਦਾ।
ਹਾਂਜੀ, ਪਤਾ ਕੀ।
ਲੱਗਿਆ ਹੁੰਦਾ, ਆਰਾਮ ਨਾਲ ਕਰੇ।
ਹਾਂਜੀ। ਜਿੰਨੀ ਸਿਹਤਮੰਦ ਜੀਵਨ ਏ ਨਾ, ਉਹ ਸਿਰਫ ਸਾਨੂੰ ਸਵੇਰੇ ਜਲਦੀ ਉੱਠ ਕੇ ਮਿਲ ਸਕਦਾ। ਉਹ ਕਦੇ ਵੀ, ਲੇਟ ਉੱਠ ਕੇ ਨਹੀਂ ਮਿਲ ਸਕਦਾ, ਹਾਂਜੀ।
ਬਿਲਕੁਲ, ਔਰ ਬਾਏ ਚਾਂਸ ਕਦੀ ਬੰਦਾ ਲੇਟ ਉੱਠ ਜਾਏ ਨਾ, ਤੇ ਉਸ ਤੋਂ ਬਾਅਦ ਏਦਾਂ ਹੁੰਦਾ ਹੈ ਕਿ, ਜਿਵੇਂ ਪਤਾ ਨੀ ਕਿੰਨੀ ਥਕਾਵਟ ਏ, ਇੰਨਾ ਦਿਨ ਹੀ ਐਸਾ ਜਾਂਦਾ ਏ, ਪੂਰਾ ਲੇਜ਼ੀ
ਹਾਂਜੀ, ਉਹੀ ਨਾ ਬਸ, ਬੰਦਾ ਢਿੱਲਾ -ਮੱਠਾ ਠਾ, ਸਾਰਾ ਦਿਨ ਆਪਣੇ ਕੰਮ ਕਰਦਾ ਰਹੇਗਾ। ਅੱਧਾ ਦਿਨ ਤੇ ਨਿਕਲ ਹੀ ਗਿਆ, ਜੋ ਜ਼ਿੰਦਗੀ ਦੀ ਦੌੜ ਚ, ਉਹ ਪਿੱਛੇ ਹੀ ਰਹਿ ਜਾਂਦਾ ਹੈ ਜੋ ਆਪਣੇ ਸਮੇਂ ਨੂੰ ਨਹੀਂ ਸੰਭਾਲਦਾ, ਜੇ ਅਸੀਂ ਸਮੇਂ ਨੂੰ ਸੰਭਾਲ ਲਿਆ ਸਵੇਰ ਉੱਠ ਗਏ, ਜਲਦੀ ਉੱਠੇ, ਆਪਣੇ ਕੰਮ- ਕਾਜ ਪੂਰੇ ਕੀਤੇ ਟਾਈਮ ਸਿਰ ਠੀਕ ਏ, ਆਪਣੇ ਸਰੀਰ ਵਾਸਤੇ ਟਾਈਮ ਕੱਢਿਆ, ਆਪਣੇ ਬੱਚਿਆਂ ਵਾਸਤੇ ਟਾਈਮ ਕੱਢਿਆ, ਪਾਠ ਪੂਜਾ ਵਾਸਤੇ ਟਾਈਮ ਕੱਢਿਆ, ਉਹ ਬੰਦਾ ਜ਼ਿੰਦਗੀ ਚ, ਹਮੇਸ਼ਾ ਫਾਇਦਾ ਹੀ ਹੁੰਦਾ, ਉਹਦਾ ਕਦੀ ਨੁਕਸਾਨ ਨਹੀਂ ਹੋਇਆ, ਅੱਜ ਤੱਕਣ।
ਬਿਲਕੁਲ ਸਹੀ ਗੱਲ, ਦੇਖੋ ਹੁਣ ਸਾਰਾ ਦਿਨ ਸਵੇਰੇ ਉਠੇ ਆਂ ਤੇ, ਤਾਜ਼ਗੀ ਮਹਿਸੂਸ ਹੁੰਦੀ ਜਿੱਦਾਂ ਦੇਖੋ ਮਹਿਸੂਸ ਹੋਏਗੀ ਹਨਾ, ਜਿੰਨੀ ਜੇ ਅਸੀਂ ਉੱਠਾਂਗੇ, ਵਧੀਆ ਸਵੇਰੇ ਉੱਠਾਂਗੇ, ਕਾਰਮ, ਇੱਕ ਤੇ ਇਕ ਦਮ ਕਾਰਮ ਮਾਈੰਡ ਹੁੰਦਾ, ਇੱਕਦਮ ਸ਼ਾਂਤ ਪੋ
ਹੋਰ ਊਰਜਾ ਮਿਲਦੀ ਏ, ਸਾਡਾ ਤਨਾਅ ਘੱਟਦਾ ਏ, ਸ਼ਾਂਤ ਵਾਤਾਵਰਨ ਹੋਏਗਾ। ਤੇ ਸ਼ਾਂਤ ਵਾਤਾਵਰਨ ਚ, ਹੁਣ ਦੇਖੋ, ਇੰਨਾ ਸ਼ੋਰ ਸ਼ਰਾਬਾ ਸ਼ੁਰੂ ਹੋ ਜਾਂਦਾ। ਜਦੋਂ ਸਵੇਰੇ ਅਸੀਂ ਨਹੀਂ ਉੱਠਦੇ, ਲੇਟ ਉੱਠਦੇ ਹਾਂ, ਅਸੀਂ ਜੋ ਕੰਮ ਕਰਨੇ ਹੁੰਦੇ ਨੇ, ਅਸੀਂ ਉਹ ਵੀ ਨੀ ਕਰ ਪਾਉੰਦੇ, ਆਪਣੇ ਕੰਮਾਂ ਨੂੰ ਕਰਨ ਵਾਸਤੇ ਤੇ, ਸਵੇਰ ਦਾ ਜਿਹੜਾ ਸਮਾਂ ਏ, ਉਹੀ ਇੱਕ ਐਸਾ ਸਮਾਂ ਹੈ, ਕਿ ਆਪਾਂ ਸਾਰੇ ਕੰਮ ਆਰਾਮ ਨਾਲ ਆਪਣੇ, ਕਰ ਸਕਦੇ ਹਾਂ।
ਬਿਲਕੁਲ, ਸਹੀ ਗੱਲ ਏ।
ਸਭ ਤੋਂ ਜ਼ਿਆਦਾ, ਸ਼ਾਂਤੀ ਸਵੇਰ ਦੇ ਟਾਈਮ ਹੁੰਦੀ ਏ। ਔਰ ਅੱਛਾ ਰਾਤੀ, ਤੁਸੀਂ ਕਿਹੜਾ ਕੰਮ ਕਰੋਗੇ?
ਬਿਲਕੁਲ ਸਹੀ ਗੱਲ ਏ, ਰਾਤੀ ਫਿਰ ਕੰਮ ਕਰੋ, ਤੇ ਉਹ ਲੇਟ ਹੋ ਜਾਂਦਾ। ਠੀਕ ਹੈ ਨਾ ਲੇਟ ਹੋਇਆ, ਤੇ ਨਾਲ ਹੀ ਫਿਰ ਅਸੀਂ ਲੇਟ ਸੋਨਾ। ਫਿਰ ਉਹੀ ਹਿਸਾਬ ਆ ਗਏ ਨਾ ਫੇਰ ਐਵੇਂ ਲੇਟ ਉਠੋ ਬਿਲਕੁਲ ਸਹੀ ਗੱਲ ਏ।
ਉਠਿਆ ਨਹੀਂ ਜਾਣਾ। ਫਿਰ ਦਿਮਾਗ ਨੂੰ ਸ਼ਾਂਤੀ ਨਹੀਂ ਮਿਲਦੀ ਲੋਕ ਇੰਨੀ ਇੰਨੀ ਦਵਾਈਆਂ ਖਾਂਦੇ ਪਏ ਨੇ। ਕਿ ਨਹੀਂ ਅਸੀਂ ਆਪਣਾ ਜੀਵਨ ਨੇ ਵਿੱਚ ਅਸੀਂ ਇਹ ਅਪਣਾਇਆ ਹੀ ਨਹੀਂ ਅੱਧੇ ਲੋਕਾਂ ਨੇ ਤੇ ਇਹ ਅਪਣਾਇਆ ਹੀ ਨਹੀਂ ਕਿ ਜਲਦੀ ਸੋਵੋ, ਤੇ ਜਲਦੀ ਉੱਠੋ। ਅੱਜ -ਕੱਲ੍ਹ ਕਿਉਂ ਲੋਕਾਂ ਚ ਬਿਮਾਰੀਆਂ ਫੈਲਦੀਆਂ ਪਈਆਂ ਇੱਕ -ਇੱਕ, ਦੋ -ਦੋ, ਵਜੇ ਤੱਕ ਇਹਨਾਂ ਨੇ ਫੋਨ ਦੇਖਣੇ ਨੇ, ਸਵੇਰੇ ਇਹਨਾਂ ਕੋਲ ਉੱਠ ਉਠਿਆ ਨਹੀਂ ਜਾਣਾ ਤੇ ਬਿਮਾਰ ਤੇ ਇਹਨਾਂ ਨੇ ਆਪਣੇ ਆਪ ਹੀ ਹੋਣਾ ਵੀ ਤੇ ਇਸ ਕਰਕੇ ਰਾਤੀ ਅਤੇ ਟਾਈਮ ਸਿਰ ਫੋਨ ਬੰਦ ਕਰਕੇ ਆਪਣੇ ਸਰਾਹਣੇ
ਔਰ ਅਲਾਰਮ ਵੀ ਤਾਂ ਹੀ ਲਗਾਓ ਅਲਾਰਮ ਜਿੱਦਾਂ ਦੇਖੋ ਕੋਲ ਪਿਆ ਹੂੰਦਾ ਨਾਲ ਹੀ ਬੰਦ ਕਰਨ ਲੱਗ ਜਾਂਦੇ ਆ।
ਹਾਂਜੀ। ਕਿਉਂਕਿ ਮੋਬਾਇਲ ਦੀ ਜਿਹੜੀ ਵੇਵ ਹੁੰਦੀਆਂ ਨੇ ਨਾ ਇਹ ਸਾਡੇ ਸਰੀਰ ਤੇ ਬੜੀ ਹਾਨੀਕਾਰਕ ਹੁੰਦੀਆਂ ਨੇ, ਇਹ ਸਾਡੇ ਸਰੀਰ ਲਈ ਅੱਛੀਆਂ ਨਹੀਂ ਹੁੰਦੀਆਂ ਨਾ ਬੱਚਿਆਂ ਨੂੰ ਫੋਨ ਦੇਖ ਦੇਖਣ ਦੇਣਾ ਚਾਹੀਦਾ ਰਾਤੀ ਨਾ ਸਾਨੂੰ ਵੇਖਣਾ ਚਾਹੀਦਾ।
ਬਿਲਕੁਲ ਸਹੀ ਗੱਲ ਏ ਕਦੀ ਐਮਰਜੈਂਸੀ ਹੋਏ ਬੰਦਾ ਤੇ ਨਾਲ ਬ੍ਰਾਈਟਨੈਸ ਲੋਅ ਕਰਕੇ ਦੇਖੇ ਉਹਦੀ ਲਾਈਟ ਹੀ ਇੰਨੀ ਹੁੰਦੀ। ਤੇ ਤੁਹਾਨੂੰ ਪਤਾ ਹੀ ਏ ਪੂਰੀ ਏਦਾਂ ਅੱਖਾਂ ਚ ਵੱਜਦੀ ਏ।
ਕਿੰਨਾ ਨੁਕਸਾਨ ਹੈਗਾ ਅਸੀਂ ਖੁੱਦ ਟਾਈਮ ਸਿਰ ਮਾਵਾਂ ਰੋਟੀਆਂ ਬਣਾਉਣਗੀਆਂ ਬੱਚਿਆਂ ਨੂੰ ਦੇਣਗੀਆਂ ਤਾਂ ਹੀ ਬੱਚੇ ਟਾਈਮ ਸਿਰ ਸੌਣਗੇ ਦੇਖੋ ਅਗਰ ਅਸੀਂ ਕੁਛ ਅਪਣਾ ਨਾ ਪਹਿਲੇ ਅਸੀਂ ਆਪਣੇ ਖੁੱਦ ਤੇ ਲਾਗੂ ਕਰਾਂਗੇ ਤਾਂ ਅਸੀਂ। ਦੂਜਿਆਂ ਤੇ ਲਾਗੂ ਕਰ ਸਕਦੇ ਹਾਂ ਇਸ ਕਰਕੇ ਸਾਨੂੰ ਖੁੱਦ ਟਾਈਮ ਸਿਰ ਰੋਟੀ ਰੋਟੀ ਖਾ ਕੇ ਟਾਈਮ ਸਿਰ ਸੈਰ ਦੇਖੋ ਰੋਟੀ ਖਾ ਕੇ ਸੈਰ ਵੀ ਕਰਨੀ ਚਾਹੀਦੀ ਹੈ ਫਿਰ ਟਾਈਮ ਸਿਰ ਸੋਣਾ ਚਾਹੀਦਾ ਹੈ। ਰੋਟੀ ਖਾ ਕੇ ਤੁਰੰਤ ਸੌਣ ਨਾਲ ਵੀ ਬੜਾ ਨੁਕਸਾਨ ਸਾਡੇ ਸਰੀਰ ਨੂੰ ਇਸ ਕਰਕੇ ਸਵੇਰੇ ਜਲ ਹਾਂਜੀ।
ਇੱਕ ਤੇ ਸਵੇਰੇ ਜਲਦੀ ਉੱਠੋ ਉਦੋਂ ਸੈਰ ਕਰੋ। ਰਾਤੀ ਰੋਟੀ ਖਾਣ ਤੋਂ ਬਾਅਦ ਵੀ ਸੈਰ ਕਰਨੀ ਚਾਹੀਦੀ ਹੈ।
ਹਾਂਜੀ, ਹਾਂਜੀ ਉਹੀ ਨਾ ਆਪਣੇ ਜੀਵਨ ਵਿੱਚ ਐ ਸਾਨੂੰ ਅੱਛੀ ਆਦਤਾਂ ਅਪਣਾਉਣੀਆਂ ਚਾਹੀਦੀਆਂ ਨੇ ਜਲਦੀ ਸੋਵੋ ਤੇ ਜਲਦੀ ਉਠੋ ਮੋਬਾਇਲ ਦਾ ਘਟ ਉਪਯੋਗ ਕਰੋ। ਆਰਾਮ ਨਾਲ
ਬਿਲਕੁਲ ਸਹੀ ਗੱਲ ਹੈ।
ਹਾਂਜੀ ਆਪਣੇ ਰਾਤੀ ਪੈਰ ਹੱਥ ਧੋਵੋ ਬਰੱਸ਼ ਕਰੋ ਤੇ ਸੋ ਜਾਓ।
ਬਿਲਕੁਲ ਸਹੀ ਗੱਲ ਏ ਹੁਣ ਦੇਖੋ ਜਿੰਨੀ ਜਲਦੀ ਉਨੀ ਸਾਨੂੰ ਨਵੀਂ ਨਵੀਂ ਓਪਰਚੁਨਿਟੀ ਮਿਲਦੀ ਏ ਉਹਨਾਂ ਸਾਨੂੰ ਕੰਮ ਮਿਲਦਾ ਹੈ ਕਰਨ ਵਸ ਔਰ ਡਿਸਪਲਿਨ ਵੀ ਆਉਂਦੀ ਲਾਈਫ ਵਿੱਚ ਜਿੱਦਾਂ ਜਲਦੀ ਉੱਠਾਂਗੇ ਸਾਨੂੰ ਪਤਾ ਹੁੰਦਾ ਬਈ ਅਸੀਂ ਇੰਨੇ ਟਾਈਮ ਤੇ ਪਹੁੰਚਣਾ ਹੀ ਏ।
ਅਗਰ ਅਸੀਂ ਸਿਹਤਮੰਦ ਰਹਾਂਗੇ ਤਾਂ ਖੁਸ਼ ਰਹਾਂਗੇ ਡਿਸਪਲਿਨ ਆਏਗਾ। ਕਈਆਂ ਨੇ ਨੌਕਰੀਆਂ ਤੇ ਜਾਣਾ ਕਿਤੇ ਜਾਣਾ ਕੋਈ ਲੇਟ ਹੋ ਜਾਂਦਾ ਅੱਗੋਂ ਵੀ ਦੇਖ ਅਗਰ ਅਸੀਂ ਲੇਟ ਪਹੁੰਚ ਚਾਂਗੇ ਲੇਟ ਉੱਠਾਂਗੇ ਅੱਗੋਂ ਵੀ ਆਪਣਾ ਡਾਂਟ ਖਾਵਾਂਗੇ ਉਹਨਾਂ ਕੋਲੋਂ ਫਿਰ ਸਾਰਾ ਦਿਨ ਉਹ ਵੀ ਅਸੀਂ ਖ਼ਰਾਬ ਕਰਾਂਗੇ ਹਾਂਜੀ।
ਬਿਲਕੁਲ।
ਇਸ ਕਰਕੇ ਤੁਸੀਂ ਵੀ ਹਾਂਜੀ ਤੁਸੀਂ ਔਰ ਮੈਂ ਸੀਂ ਸਵੇਰੇ ਆ ਆਪਣਾਈਏ ਸਵੇਰੇ ਜਲਦੀ ਉੱਠੀਏ। ਤੇ ਤੁਸੀਂ ਹੁਣ ਹਾਂਜੀ। ਠੀਕ ਹੈ ਜੀ ਸਤਿ ਸ੍ਰੀ ਅਕਾਲ ਹੈਂ ਫਿਰ ਕੱਲ ਗੱਲ ਕਰਦੇ ਆ ਠੀਕ ਹੈ ਜੀ। ਤੁਸੀਂ ਵੀ ਸਵੇਰੇ ਜਲਦੀ ਉਠਣਾ ਠੀਕ ਹੈ ਜੀ ਅੱ
ਹਾਂਜੀ ਠੀਕ ਓਕੇ।
ਏਦਾਂ ਥੋੜੀ ਹੋਈ ਦੈ